ਹੈਲੋ! ਸਤਿ ਸ੍ਰੀ ਅਕਾਲ ਵੀਰ ਜੀ।
ਠੀਕ ਹੋ,
ਹਾਂਜੀ, ਹਾਂਜੀ, ਮੈਂ ਠੀਕ ਹਾਂ ਤੁਸੀਂ ਬੜੇ ਦਿਨਾਂ ਬਾਅਦ ਫੋਨ ਕੀਤਾ ਕਿੱਥੇ ਬਿਜ਼ੀ ਰਹਿੰਦੇ ਹੋ ਅੱਜ-ਕੱਲ੍ਹ,
ਬਸ ਬੇਟਾ ਤੁਹਾਨੂੰ ਪਤਾ ਟਾਈਮ ਨਹੀਂ ਮਿਲਦਾ ਥੋੜਾ ਬਿਜ਼ੀ ਹੁੰਨਾ।
ਅੱਛਾ! ਅੱਛਾ! ਨਹੀਂ ਅੱਜ ਤੁਹਾਨੂੰ ਯਾਦ ਟਾਈਮ ਮੇਰੀ ਤੁਸੀਂ ਬੜਾ ਵਧ
ਬਸ ਨਾ, ਬੇਟਾ ਮੈਨੂੰ ਨਾ ਥੋੜ੍ਹਾ ਟਾਈਮ ਨਹੀਂ ਮਿਲ ਰਿਹਾ ਸੀ ਅਤੇ ਮੈਂ ਕਿੰਨੇ ਟਾਈਮ ਤੋਂ ਸੋਚ ਰਿਹਾ ਸੀ ਤੁਹਾਨੂੰ ਕੋਲ ਕਰਾਂਗਾ, ਅਤੇ ਹੁਣ ਮੈਂ ਕਿਹਾ ਚੱਲ ਤੈਨੂੰ ਅੱਜ ਕੋਲ ਕਰਾਂ ਮੈਂ ਪੁੱਛਣਾ ਸੀਗਾ, ਤੂੰ ਆਪਣਾ ਫਿਜੀਓਥੈਰੇਪੀ ਦਾ ਕੋਰਸ ਕਰ ਰਹੀ ਸੀਗੀ ਹੈ ਨਾ,
ਹਾਂਜੀ, ਹਾਂਜੀ, ਵੀਰ ਜੀ ਮੈਂ ਫਿਰਜ਼
ਕੀ ਹਿਸਾਬ ਏ, ਮਤਲਬ ਤੇਰੀ ਟ੍ਰੇਨਿੰਗ ਵਗੈਰਾ ਕੁਛ ਹੋਈਏ ਡਿਗਰੀ ਹੋ ਗਈ ਕੰਪਲੀਟ, ਕਿਹੜਾ ਈਅਰ ਚੱਲ ਰਿਹਾ ਮਤਲਬ ਮੈਨੂੰ ਸਾਰਾ ਡਿਟੇਲ ਵਿੱਚ ਦੱਸ, ਕਿਉਂਕਿ ਮੈਨੂੰ ਨਾ ਤੇਰੇ ਬਾਰੇ ਕੋਈ ਪੁੱਛਦਾ ਸੀਗਾ। ਤੇ ਮੈਂ ਕਿਹਾ ਬਈ ਉਹ ਫਿਜ਼ਓਥਰੇਪੀ ਕਰ ਰਹੀ ਸੀ, ਤੇ ਦੇਖ ਮੈਨੂੰ ਵੀ ਨੀ ਪਤਾ ਹੁਣ ਤੇ ਕੋਈ ਪੁੱਛੇਗਾ। ਕੱਲ ਨੂੰ ਤੇ ਮੈਂ ਵੀ ਦੱਸਣ ਲਾਵਾਂਗਾ ਨਾ ਦਿੱਖ ਤੇ ਤੂੰ ਮੈਨੂੰ ਸਮਝਾ ਫਿਰ ਤੂੰ ਕੀ ਕਰ ਰਹੀ ਏ, ਕੀ ਉਹਦਾ ਬੈਨੀਫਿਟ ਏ ਕੋਈ ਪਲੇਸਮੈਂਟ ਹੈ।
ਨਹੀਂ ਨਹੀਂ ਵੀਰ ਜੀ ਮੈਂ ਤੁਹਾਨੂੰ, ਹਾਂਜੀ ਮੈਂ ਤੁਹਾਨੂੰ ਸਾਰਾ ਦੱਸਦੀ ਹਾਂ। ਮੈਂ ਤੁਹਾਨੂੰ ਤਾਂ ਪਤਾ ਹੀ ਹੈ, ਇੱਧਰੋਂ ਹੀ ਕਰ ਰਹੀ ਮੈਂ ਆਪਣਾ ਪੰਜਾਬ ਯੂਨੀਵਰਸਿਟੀ
ਹਾਂ ਉਹ ਤੇ ਮੈਨੂੰ ਤੇਰਾ ਪਤਾ ਹੀ ਹੈ।
ਹਾਂਜੀ ਹਾਂਜੀ ਨਾਲੇ ਨਾ ਮੇਰੀ ਮੈਰਿਟ ਨਿਕਲੀ ਸੀ ਨਾ ਪਲੱਸ ਟੂ ਵਿੱਚ। ਅਤੇ ਨੰਬਰਾਂ ਦੇ ਬੇਸ 'ਤੇ ਹੀ ਮਿਲ ਗਈ ਸੀ ਮੈਨੂੰ ਤਾਂ ਤਾਂ ਐਡਮਿਸ਼ਨ ਤੇ ਅਗਰ ਹੁਣ ਕੋਈ ਐਡਮਿਸ਼ਨ ਨਹੀ ਨਾ ਆਜ ਕੱਲ ਤਾਂ ਬੜੀ ਡਿਮਾਂਡ ਵੱਧ ਗਈ ਐ, ਪਿਜ਼ਿਓ ਥੇਰੇਪੀ ਦੀ। ਨਾ ਤੁਹਾਨੂੰ ਤਾਂ ਵੇਖੋ ਪਤਾ ਹੀਈ। ਕੋਈ ਵੀ ਚਾਹੇ ਛੋਟਾ ਹੀ ਹੈ ਵੱਡਾ ਜਾਂ ਬੁਰਜ਼ੁਰਗ ਹੀ ਹੋਵੇ। ਸਾਰਿਆਂ ਨੂੰ ਦਰਦ ਤਾਂ ਹੋਏਗੀ ਕਿਸੇ ਦਾ ਪੋਸਚਰ ਖ਼ਰਾਬ ਹੈ ਕੋਈ ਠੀਕ ਨਹੀਂ ਬੈਠਾ ਤੇ ਕਿਸੇ ਨੂੰ ਗਰਦਨ ਦਰਦ ਹੋ ਜਾਵੇਗੀ ਹੁਣ ਕਿਸੇ ਨੇ ਫੋਨ ਤੇ ਹੋਰ ਹੈ ਤਾਂ ਹੈ ਹੀ ਕਿਸੇ ਨੇ ਫੋਨ ਜ਼ਿਆਦਾ। ਚਲਾਉਣਾ ਹੈ ਆਪਣਾ ਪਹਿਲੀ ਗੱਲ ਤਾਂ ਪੋਸਚਰ ਅੱਜ ਕੱਲ੍ਹ ਦੇ ਬੰਦਿਆਂ ਦਾ ਬੜਾ ਖ਼ਰਾਬ ਹੈ ਸਹੀ ਆਪਣਾ ਉੱਠਣਾ ਪੈਣਾ ਨਹੀਂ ਹੈ। ਤੇ ਤੁਹਾਨੂੰ ਪਤਾ ਹੀ ਆਪਣਾ ਜਨਾਨੀਆਂ ਨੇ ਘਰ ਦੇ ਕੰਮ ਜ਼ਿਆਦਾ ਕਰਨੇ ਨੇ ਤੇ ਫਿਰ ਉਹਨਾਂ ਨੂੰ ਵੀ ਪੀੜ ਕਿੱਥੇ ਨਾ ਕਿੱਥੇ ਕਮਰ ਪੀੜ ਲਾ ਲਓ ਤੁਸੀਂ। ਜਾਂ ਕਿਸੇ ਦੀ ਆਟਿਕਾ ਦੀ ਵੀ ਭੀੜ ਜਾ ਰਹੀ ਹੈ ਕਮਰ ਤੋਂ ਲੈ ਕੇ ਲਤ ਤੱਕ ਨੱਸ ਦੀ ਭੀੜ ਖਿੱਚੀ ਜਾਂਦੀ ਹੈ ਸਿੱਧਾ ਪੈਰ ਤੇ ਫਿਰ ਆਪਣਾ ਡਾਕਟਰ ਕੋਲ ਜਾਓ ਤੇ ਡਾਕਟਰਾਂ ਨੇ ਕੀ ਕਰਨਾ ਦਵਾਈਆਂ ਲਿਖ। ਕੇ ਦੇਣੀਆਂ ਨੇ ਵੇਖੋ ਕਿੰਨੀਆਂ ਬੰਦਾ ਪੇਨ ਕਿਲਰ ਖਾਲ ਲਿਆ। ਨਾ ਤੇ। ਅੱਜ ਕੱਲ ਦੀ ਅੱਗੇ ਦੀ ਲਾਈਫ ਖਚਣਾ ਹੈ ਫਿਜ਼ੀਓਥੈਰੇਪੀ ਦਾ ਸਕੋਪ ਬੜਾ ਵਧਣਾ ਹੈ। ਕਿਉਂਕਿ ਵੇਖੋ ਹੁਣ ਕੋਈ ਨਹੀਂ ਚਾਹੇਗਾ ਕਿ ਅਸੀਂ ਪੇਨ ਪੇਨ ਕਿਲਰਾਂ ਖਾਈਏ ਡਾਕਟਰਾਂ ਕੋਲ ਬਾਰ ਬਾਰ ਜਾਈਏ। ਤੇ ਆਪਣੇ ਸਾਡਾ ਕੰਮ ਏ ਅਸੀਂ ਉਹਨੂੰ ਬੰਦਾ ਆਏ ਸਾਡੇ ਕੋਲ ਅਤੇ ਅਸੀਂ ਉਹਨੂੰ ਐਕਸਸਾਈਜ਼ ਦੇਈਏ ਜਾਂ ਆਪਣਾ ਕਈ ਵਾਰੀ ਅਸੀਂ ਹੋਟ ਪੈਕ ਵੀ ਲਾਈ ਦਾ ਆਪਣਾ ਕੋਲਡ ਪੈਕ ਲਾ ਦੇਈਦਾ ਨਹੀਂ ਅੱਜ ਕੱਲ੍ਹ ਤਾਂ ਬੜੀ ਮਸ਼ੀਨਾਂ ਨੇ ਫਿਜ਼ੀਓਥੈਰੇਪੀ 'ਚ ਆਪਣਾ ਟੈਨਸ ਏ ਅਲਟਰਾਸਾਊਂਡ ਏ ਇਹ ਸਾਰਾ ਕੁਛ ਲਾ ਕੇ ਨਾ ਕਿੱਥੇ ਨਾ ਕਿਥੇ ਤੇ ਬੰਦੇ ਦੀ ਪੀੜ ਪਹਿਲੇ ਘੱਟ ਹੁੰਦੀ ਫਿਰ ਅਸੀਂ ਉਹਦੇ ਰੇਂਜ ਔਫ ਮੋਸ਼ਨ 'ਤੇ ਕੰਮ ਕਰੀਦਾ ਜਿਵੇਂ ਕਿ ਉਹਦੀ ਮੂਵਮੈਂਟ ਏ ਕੋਈ ਜਿਵੇਂ ਬਾਂਹ ਵੇ ਹੈ ਅਗਰ ਜਿਵੇਂ ਉਹ ਚੱਲਣੀ ਏ ਤਾਂ ਪਹਿਲੇ ਫਿਰ ਪੀੜ ਠੀਕ ਹੋਏਗੀ ਥੋੜ੍ਹੀ ਬਹੁਤੀ ਤਾਂ ਉਹ ਕੰਮ ਕਰ ਸਕੇਗਾ ਨਾ ਤੇ ਤੇ ਬਾਂਹ ਤਾਂ ਜਾਮ ਹੋ
ਸਹੀ ਗੱਲ ਏ ਇਹ ਤੇ ਤੇਰੀ ਬਿਲਕੁਲ ਸਹੀ ਗੱਲ ਏ
ਫਿਰ ਅਸੀਂ ਉਹਦੀ ਰੇਂਜ ਔਫ ਮੋਸ਼ਨ ਤੇ ਉਹਦੀ ਮੂਵਮੈਂਟ 'ਤੇ ਕੰਮ ਕਰਾਂਗੇ ਥੋੜੀ ਪੀੜ ਠੀਕ ਕਰਕੇ ਫਿਰ ਉਹਨੂੰ ਕਹਾਂਗੇ ਆਪਣੀ ਬਾਂਹ ਐਵੇਂ ਹੀਲਾ ਐਵੇਂ ਹੀਲਾ ਫਿਰ ਉਹਨੂੰ ਐਕਸਰਸਾਈਜ਼ ਦੱਸਾਂਗੇ ਆਪਣਾ ਫਿਜ਼ੀਓਥੈਰੇਪੀ ਤਾਂ ਪਹਿਲੇ ਤਾਂ ਸਾਡੇ ਕੋਲ ਇੱਕ ਘੰਟੇ ਦਾ ਸੈਸ਼ਨ ਅਸੀਂ ਇੱਥੇ ਲਾਗੇ ਫਿਰ ਅਗਰ ਤਾਂ ਉਹ ਬੰਦਾ ਰੋਜ਼ ਆ ਆ ਸਕਦਾ ਸਾਡੇ ਕੋਲ ਤਾਂ ਰੋਜ਼ ਆਏ ਨਹੀਂ ਉਹਦੇ ਕਨਵੀਨੀਐਂਸ ਤਾਂ ਇਸ ਹਿਸਾਬ ਨਾਲ ਦੂਰ ਰਹਿੰਦਾ ਅਤੇ ਹਫ਼ਤੇ 'ਚ ਇੱਕ ਵਾਰੀ ਦੱਸਾਂਗੇ ਉਹਨੂੰ ਦੋ ਵਾਰੀ ਦੱਸ ਦਾਂਗੇ ਜ਼ਦਾ ਜ਼ਿਆਦਾ ਦਿੱਕਤ ਏ ਤੇ ਫਿਰ ਅਸੀਂ ਉਹਨੂੰ ਹੋਮ ਵਿਜ਼ਿਟ ਵੀ ਪ੍ਰੋਵਾਈਡ ਕਰ ਸਕਨੇ ਆ ਉਹਦੇ ਘਰ ਜਾ ਸਕਨੇ ਆ ਅਗਰ ਉਹ ਜ਼ਿਆਦਾ ਦੂਰ ਫਿਰ ਅਸੀਂ ਉਹਨੂੰ ਹੋਮ ਐਕਸਰਸਾਈਜ਼ ਦੱਸ ਦਾਂਗੇ ਕਿ ਤੁਸੀਂ ਇਹ ਘਰ ਕਰੋ ਐਕਸਰਸਾਈਜ਼ ਆਪਣੀ ਅਤੇ ਨਾਲੇ ਤੁਹਾਨੂੰ ਪਤਾ ਅੱਜ ਕੱਲ੍ਹ ਅ ਜਿਹੜੇ ਬੁਰ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਕਈ ਵਾਰੀ ਪੈਰਾਲੀਸਿਸ ਦੀ ਸ਼ਿਕਾਇਤ ਆ ਜਾਂਦੀ ਹੈ ਤੇ ਆਪਣਾ ਡਾਕਟਰ ਵੀ ਜਵਾਬ ਦੇ ਜਾਂਦੇ ਨੇ ਤੇ ਫਿਰ ਇੱਥੇ ਫਿਜ਼ੀਓਥੈਰੇਪੀ ਕੰਮ ਆਂਦੀ ਏ ਸਾਰੀ ਹੁਨ ਫਿਜ਼ੀਓਥਰੇਪੀ ਇਨ੍ਹਾਂ ਤਾਂ ਵੇਖਿਆ। ਅਸੀਂ ਬੰਦੇ ਦੀ ਮੂਵਮੈਂਟ ਤਾਂ ਕਰਾ ਸਕਦੇ ਆ। ਥੋੜ੍ਹੀ ਬਹੁਤੀ ਉਹਨੂੰ ਬਹਿਨਾ ਸਿਖਾ ਸਕਦੇ।
ਤੇ, ਆਪਣਾ ਤੂੰ ਕਰਾ ਲੈਨੀ ਫਿਜ਼ਓਥੈਰੇਪੀ?
ਹਾਂਜੀ ਹੁਨ ਵੇਖੋ ਮੇਰਾ ਨਾ ਇਹ ਥਰਡ ਈਅਰ ਖਤਮ ਹੋਇਆ ਐ। ਤੇ ਹੁਣ ਮੇਰਾ ਲਾਸਟ ਈਅਰ ਚੱਲਣਾ ਵੇ ਤੇ। ਸਾਡੀ ਨਾ ਸਟਾਰਟਿੰਗ ਤੋਂ ਹੀ ਅਸੀਂ ਨਾਲ ਹੀ ਥਿਊਰੀ ਕਰਦੇ ਪਏ ਆ। ਅਤੇ ਨਾਲ ਹੀ ਅਸੀਂ ਪੇਸ਼ੈਂਟ ਵੇਖ ਰਹੇ ਆ। ਪਹਿਲੇ ਤਾਂ ਅਸੀਂ ਪੇਸ਼ੈਂਟ ਨੂੰ ਕੁਛ ਨਹੀਂ ਕਰਾ ਸਕਦੇ ਸੀ। ਕਿਉਂਕਿ ਨਵਾਂ, ਨਵਾਂ ਸੀ, ਪਰ ਅਸੀਂ ਰੋਜ਼ ਹੋਸਪਿਟਲ ਜਾਈਦਾ ਤੇ ਜਿਹੜੇ ਸਾਡੇ ਸੀਨੀਅਰ ਹੁੰਦੇ ਸੀ, ਨਾ ਉਹ ਕਰਾਉਂਦੇ ਸੀ। ਅਤੇ ਅਸੀਂ ਖੜ੍ਹੇ ਹੋ ਕੇ ਇੱਕ ਘੰਟਾ ਖਾਲੀ ਉਹਨਾਂ ਨੂੰ ਵੇਖਣਾ ਹੁੰਦਾ ਸੀ ਕਿ ਉਹ ਕਿਵੇਂ ਕਰਦੇ? ਕਰਾ ਰਹੇ ਨੇ ਗੱਲ ਕਿਵੇਂ ਕਰ ਰਹੇ ਨੇ ਪੇਸ਼ੈਂਟ ਨਾਲ ਤੇ ਆਪਣਾ ਕਿਵੇਂ ਕਰਾ ਰਹੇ ਨੇ। ਸਾਡੇ ਕੋਲ ਕੇਸ ਸਟੱਡੀ ਹੁੰਦੀ ਸੀ ਸਟਾਰਟਿੰਗ ਤੋਂ। ਅਸੀਂ ਜਾ ਕੇ ਪਹਿਲੇ ਪੇਸ਼ੈਂਟ ਦੀ ਪ੍ਰੋਫਾਈਲ ਲੈਣੀ। ਉਹਦੀ ਕੀ ਦਿੱਕਤ ਐ ਕੀ ਉਹਨੂੰ ਹੈਗਾ। ਆਪਣਾ ਸਾਰਾ ਕੁਛ ਥਿਊਰੀ ਵਿੱਚ ਲਿਖ ਲੈਣਾ ਸੀ। ਅਤੇ ਨਾਲੇ ਵੇਖਣਾ ਸੀ। ਸੀਨੀਅਰ ਸਾਡਾ ਕਿਵੇਂ ਕਰਾ ਰਿਹਾ? ਹੁਣ ਲਾਸਟ ਈਅਰ ਤੱਕ ਆਂਦੇ, ਆਂਦੇ ਨਾ ਥਰਡ ਈਅਰ ਤੱਕ ਆਂਦੇ, ਆਂਦੇ ਅਸੀਂ ਥੋੜਾ ਬਹੁਤਾ ਕਰਾ ਸਕਦੇ ਆ। ਪੇਸ਼ੈਂਟ ਨੂੰ ਤੇ ਲਾਸਟ ਈਅਰ ਵਿੱਚ ਹੁਣ ਅਸੀਂ ਕਰਾਨਾ ਸਟਾਰਟ ਹੋਵਾਂਗੇ ਪੇਸ਼ੈਂਟ ਨੂੰ। ਸਾਡੀ ਪੋਸਟਿੰਗਸ ਲੱਗਣ ਲੱਗਿਆ ਕਰਨਗੀਆਂ।
ਕਾਲਜ ਜਾਨੀ ਰੈਗੂਲਰ ਜਾਨੀ ਏ ਕਾਲਜ?
ਹਾਂਜੀ, ਹਾਂਜੀ ਵੀਰ ਜੀ ਕਿਉਂਕਿ ਵੇਖੋ ਸਾਡਾ ਇੱਥੇ ਥਿਊਰੀ ਵੀ ਏ ਅਤੇ ਪ੍ਰੈਕਟੀਕਲ ਵੀ ਏ। ਅਸੀਂ ਛੁੱਟੀ ਲੈ ਹੀ ਨਹੀਂ ਸਕਦੇ। ਸਾਡੀ ਨਾ ਅੱਸੀ ਪਰਸੈਂਟ ਅਟੈਂਡੈਂਸ ਕੰਪਲੀਟ ਹੋਣਾ ਬੜਾ ਜ਼ਰੂਰੀ ਏ।
ਅੱਛਾ
ਤਾਂ ਸਾਡੀ ਪੋਸਟਿੰਗ ਹੀ ਲੱਗਦੀ ਏ ਜਿੱਥੇ ਅਸੀਂ ਹੋਸਪੀਟਲ ਵੀ ਜਾਣਾ। ਆਪਣਾ ਸਾਡਾ ਫਿਜੀਓਥੈਰੇਪੀ ਦਾ ਵੱਖਰਾ ਸੈਟਅੱਪ ਏ। ਉੱਥੇ ਵੀ ਪੇਸ਼ੈਂਟ ਆਉਂਦੇ ਨੇ, ਉਹ ਵੀ ਵੇਖਦੇ ਨੇ ਸਾਰੇ ਪਤਾ ਕੀ ਹੁਣ ਸਟਾਰਟਿੰਗ ਵਿੱਚ ਤਾਂ ਬੱਚਿਆਂ ਨੂੰ ਪਤਾ ਨਹੀਂ ਹੁੰਦਾ। ਜਿੰਨਾ ਬੱਚਾ ਵੇਖੇ ਗਾ ਸਿੱਖੇਗਾ ਨਾਂ ਉਹ ਸਿੱਖੇਗਾ ਜਿਵੇਂ ਸਾਡਾ ਸੀਨੀਅਰ ਕਰਾ ਰਿਹਾ। ਅਸੀਂ ਵੇਖ ਕੇ ਹੀ ਸਿੱਖਾਂਗੇ ਹੁਣ ਜਿਵੇਂ ਜਿਵੇਂ ਲਾਸਟ ਈਅਰ ਆਇਆ ਤੇ ਹੁਣ ਅਸੀਂ ਕਰਾਉਣਾ ਸਟਾਰਟ ਹੋ ਜਾਂਵਾਂਗੇ। ਉਹ ਥੋੜ੍ਹੀ ਬਹੁਤੀ ਐਕਸਰਸਾਈਜ਼ ਦੱਸਣੀ ਸਟਾਰਟ ਹੋ ਜਾਂਗੇ ਪੇਸ਼ੈਂਟ ਨੂੰ ਅਤੇ ਸਾਰਾ ਕੁਛ ਅਸੀਂ ਕਰਾ ਸਕਣੇ ਆ। ਪਰ ਇਹ ਵੀ ਕਿ ਸਾਡੀ, ਸਾਡੀ ਇੱਕ ਟੀਚਰ ਸਾਡੇ ਸਿਰ 'ਤੇ ਖੜ੍ਹੀ ਸਾਨੂੰ ਗਾਈਡ ਕਰ ਸਕਦੀ ਹੈ। ਕਿਉਂਕਿ ਹਾਲੇ ਵੀ ਅਸੀਂ ਸਿੱਖ ਰਹੇ ਹਾਂ ਬਾਕੀ ਜਦੋਂ ਮੇਰੀ ਚਾਰ ਸਾਲ ਦੀ ਡਿਗਰੀ ਕੰਪਲੀਟ ਹੋ ਜੇਗੀ। ਉਸ ਤੋਂ ਬਾਅਦ ਅਸੀਂ ਛੇ ਮਹੀਨੇ ਪ੍ਰੈਕਟਿਸ ਕਰਨੀ ਹੈ। ਫਿਰ ਅਸੀਂ ਆਪਣੇ ਬਲਬੂਤੇ ਪੇਸ਼ੈਂਟ ਵੇਖਣਾ ਫਾਈਲਾਂ ਵੀ ਭਰਨੀਆਂ ਨੇ ਤੇ ਉਹਨੂੰ ਐਕਸਰਸਾਈਜ਼ ਵੀ ਦੱਸਣੀ ਏ। ਸਾਰਾ ਕੁਛ ਤੁਹਾਨੂੰ ਪਤਾ ਅੱਜ ਕੱਲ ਜਿੱਦਾਂ ਓਪਰੇਸ਼ਨ ਵੀ ਹੋਇਆ। ਤੁਸੀਂ ਲਾ ਲਓ ਕਿਸੇ ਦਾ ਹਰਨੀਆਂ ਦਾ ਵੀ ਓਪਰੇਸ਼ਨ ਹੋਇਆ ਨਾ। ਉਹ ਬੰਦਾ ਵੀ ਆਪਣਾ ਥੋੜਾ, ਥੋੜਾ ਕਿਵੇਂ ਬਹਿਣਾ ਉੱਠਣਾ ਕਿਵੇਂ ਆਪਣਾ ਚੱਲਣਾ। ਹੁਣ ਕਈ ਬਾਰ ਕੀ ਹੁੰਦਾ ਪੇਸ਼ੈਂਟ ਨਾ ਬੈਡ ਤੇ ਹੀ ਪਿਆ ਰਹਿੰਦਾ। ਓਪਰੇਸ਼ਨ ਤੋਂ ਬਾਅਦ ਤੇ ਉਹਨੂੰ ਨਾ ਬੈਡ ਸੋਰਸ ਹੋਣ ਦੇ ਬੜੇ ਚਾਂਸ ਹੁੰਦੇ ਨੇ ਮਤਲਬ ਉਹਦੇ ਨਾ ਛਾਲੇ ਪੈਣਾ ਸਟਾਰਟ ਹੋ ਜਾਂਦੇ ਨੇ। ਆਪਣੇ ਹਿਪਸ ਵਾਲੇ ਏਰੀਆ ਤੇ ਕਮਰ ਵਾਲੇ ਏਰੀਆ ਤੇ। ਤੇ ਅਗਰ ਅਸੀਂ ਉਹਨੂੰ ਦੱਸਾਂਗੇ। ਕਿ, ਤੂੰ ਆਪਣਾ ਪਾਸਾ ਪਲਟ ਇੱਕ ਜਗ੍ਹਾ ਤੇ ਨਹੀਂ ਬਹਿਣਾ। ਤਾਂ, ਹੀ ਉਹਨੂੰ ਪਤਾ ਚੱਲੇਗਾ ਨਾ। ਤੇ, ਜਿੰਨੀ ਉਹਦੀ ਮੂਵਮੈਂਟ ਕਰਾਵਾਂਗੇ। ਜਿਹਨੂੰ ਅਸੀਂ ਉਹਨੂੰ ਟੁਰਾਵਾਂਗੇ ਚਾਹੇ ਹੱਥ ਫੜ ਕੇ ਟੁਰਾ ਰਹੇ ਹਾਂ। ਅਸੀਂ ਗਲਵਸ ਪਾ ਲਈ ਦੇ ਨੇ ਆਪਣੇ ਫਿਰ ਚਾਹੇ ਪੇਸ਼ੈਂਟ ਨੂੰ ਹੱਥ ਚਾਹੇ ਹੁਣ ਜਿਵੇਂ ਮੈਂ ਵਾਂ ਮੈਂ ਇੱਕ ਪੇਸ਼ੈਂਟ ਨੂੰ ਨੀ ਸੰਭਾਲ ਸਕਦੀ। ਤੇ, ਮੇਰੇ ਨਾਲ ਮੈਂ ਆਪਣਾ ਇੱਕ ਹੋਰ ਸਟੂਡੈਂਟ ਰੱਖਾਂਗੀ। ਉਹਨੂੰ ਮੈਂ ਬੁਲਾਵਾਂਗੀ। ਤੇ, ਉਹ ਨੂੰ ਕਹਾਂਗੀ ਤੂੰ ਮੇਰੀ ਹੈਲਪ ਕਰਾ। ਅਸੀਂ ਪੇਸ਼ੈਂਟ ਨੂੰ ਟੁਰਾਣਾ ਹੈ ਥੋੜਾ। ਫਿਰ ਐਵੇਂ, ਐਵੇਂ ਕਰਕੇ ਅਸੀਂ ਤੇ ਉਹਨੂੰ ਲਾਸਟ ਤੱਕਨ ਪ੍ਰੋਪਰ
ਉਹੀ ਸੀ ਨਾ ਮੈਨੂੰ ਨਾ ਕਿਸੇ ਨੇ ਦੱਸਿਆ ਸੀ। ਬਈ ਤੂੰ ਆਪਣਾ ਫਿਜੀਓਥੈਰੇਪੀ ਦਾ ਕਰਨੀ ਹੈ। ਤੇ, ਮੈਂ ਕਿਹਾ ਮੈਂ ਪੁੱਛਾਂ ਬਈ ਮੈਨੂੰ ਕਿੰਨੇ ਕਈ ਵਾਰ ਨਾ ਮੇਰੇ ਤੇ ਨੋਨ ਚ ਕਿੰਨੇ ਬੰਦੇ ਨੇ ਜਿਹਨਾਂ ਨੂੰ ਕਈਆਂ ਨੇ ਫਿਜਓਥੈਰੇਪੀ ਕਰਾਣੀ ਹੁੰਦੀ ਏ। ਤੇ, ਮੈਂ ਕਿਹਾ ਬੰਦਾ ਆਪਣੇ ਘਰ ਦੇ ਬੰਦਿਆਂ ਕੋਲ ਕਰਾਏ ਨਾ ਜ਼ਰੂਰੀ ਕਿਸੇ ਬਾਹਰਲੇ ਕੋਲ ਕਰਾਣੀ।
ਹਾਂਜੀ, ਹਾਂਜੀ ਇਹ ਤਾਂ ਹੈ ਹੀ ਵੇਖੋ ਸਾਡੇ ਟਾਈਮ 'ਤੇ ਤਾਂ ਇਹ ਮੇਰੀ ਮੈਰਿਟ ਲਿਸਟ ਸੀ। ਮੇਰੇ ਨੰਬਰ ਚੰਗੇ ਸੀ ਤੇ ਐਡਮਿਸ਼ਨ ਹੋ ਗਿਆ। ਹੁਣ ਤਾਂ ਜਿਹੜੇ ਐਮ, ਬੀ, ਬੀ, ਐੱਸ, ਐਸ। ਤੇ, ਨੀਟ ਦਾ ਪੇਪਰ ਚੱਲਦਾ ਨਾ ਉਹਦੇ ਬੇਸ 'ਤੇ ਐਡਮਿਸ਼ਨ ਹੋਇਆ ਕਰਨਾ। ਵੀ ਇਹਦਾ ਵੀ ਕਿਉਂਕਿ ਇਹਦੀ ਡਿਮਾਂਡ ਬੜੀ ਵੱਧ ਗਈ ਏ ਓਕੇ।
ਅੱਛਾ, ਅੱਛਾ।
ਹਾਂਜੀ ਤੇ ਇਹ ਕਰਨ ਤੋਂ ਬਾਅਦ ਆਪਣਾ ਚਾਹੇ ਤੁਸੀਂ ਕਿੱਥੇ ਹੋਸਪਿਟੱਲ ਲੱਗ ਜਾਓ। ਚਾਹੇ, ਤੁਸੀਂ ਆਪਣਾ ਕਲੀਨਿਕ ਖੋਲੋ। ਚਾਹੇ, ਤੁਸੀਂ ਅੱਗੇ ਪੜ੍ਹਾਈ ਕਰਨੀ ਹੈ। ਉਹ ਕਰ ਲਓ ਤਾਂ ਬੰਦੇ ਤੇ ਆਪ
ਬੋਲ ਹਾਂਜੀ, ਹਾਂਜੀ। ਕੋਈ ਨੀ, ਕੋਈ ਨੀ ਤੂੰ ਮੈਨੂੰ ਦੱਸਦੀ ਕੀ ਹਿਸਾਬ ਏ। ਫਿਰ ਮੈਂ ਉਸ ਹਿਸਾਬ ਨਾਲ ਤੈਨੂੰ ਕਰ ਲਵਾਂਗਾ।
ਹਾਂਜੀ ਵੀਰ ਜੀ ਬਾਕੀ ਮੈਂ ਤੁਹਾਨੂੰ ਨਾ ਕੋਲੇਜ ਵਗੈਰਾ ਦਾ ਆਪਣਾ ਸਾਰਾ ਜਾਂ ਕਿਸੇ ਟੀਚਰ ਦਾ ਨੰਬਰ ਭੇਜ ਦਾਂਗੀ। ਵਟਸਐਪ ਤੇ ਤੁਸੀਂ ਵੇਖ ਲੈਣਾ।
ਉਹੀ ਤੇ ਮੈਂ ਤੈਨੂੰ ਕਹਿਣ ਦਾ ਕਿਹਾ ਤੁਸੀਂ ਨਾ ਮੈਂ ਸਾਰੀ ਡਿਟੇਲ ਭੇਜਦੀ। ਸਾਡੇ ਇਥੇ ਦੋ ਤਿੰਨ ਪੇਸ਼ੈਂਟ ਹੈਗੇ ਨੇ ਜਿਵੇਂ ਜਿਨਾਂ ਨੇ ਕਰਾਉਣੇ ਚੱਲ ਮੈਂ ਕਿਹਾ ਚੱਲ ਦੋ ਪੈਸੇ ਬਣ ਜਾਣਗੇ। ਤੇ, ਨਹੀਂ
ਇਹ ਤਾਂ ਹੈ ਹੀ ਵੀਰ ਜੀ ਵੇਖੋ ਹੁਣ ਆਪਣਾ ਨਾ ਸੌ ਰੁਪਏ ਪਰਚੀ ਲਾ ਲਓ ਦਿਨ ਦੀ, ਜਾਂ ਡੇਢ ਸੌ ਵੀ ਲਾ ਲਓ ਤੁਸੀਂ। ਜਿਹੜੇ ਬਜ਼ੁਰਗ ਪੇਸ਼ੈਂਟ ਹੁੰਗੇ ਉਹਨਾਂ ਨੇ ਤਾਂ ਰੋਜ਼ ਹੀ ਆਉਣਾ ਵੇਖੋ ਜਿੰਨਾ ਅਸੀਂ ਉਹਨਾਂ ਨੂੰ ਕਰਾਵਾਂਗੇ ਐਕਸਰਸਾਈਜ਼ਾਂ ਦੱਸਾਂਗੇ ਕਈ ਵਾਰੀ ਤਾਂ ਮੀਰਰ ਥੈਰੇਪੀ ਵੀ ਹੁੰਦੀ ਹੈ ਸ਼ੀਸ਼ੇ ਅੱਗੇ ਖਲੋ ਅਸੀਂ ਉਹਨਾਂ ਨੂੰ ਦੱਸੀ ਦਾ ਹੁੰਦਾ ਕਿ ਤੁਸੀਂ ਐਵੇਂ ਕਰੋ, ਐਵੇਂ ਕਰੋ। ਹੁਨ ਪਤਾ ਬਜ਼ੁਰਗਾਂ ਨਾ ਅੱਜ ਕੱਲ੍ਹ ਬੜੀ ਦਿੱਕਤਾਂ ਆਉਣ ਲੱਗ ਗਈਆਂ ਨੇ ਕਈ ਵਾਰੀ ਸਟਰੋਕ ਵੀ ਆ ਜਾਂਦਾ। ਤੇ, ਆਪਣਾ ਟੈਸ਼ਨ ਲੈਂਦੇ ਨੇ ਜ਼ਿਆਦਾ ਬੀ, ਪੀ ਹਾਈ ਹੋ ਗਿਆ। ਤੇ, ਸਟਰੋਕ ਦੀ ਸ਼ਿਕਾਇਤ ਰਹਿੰਦੀ ਫਿਰ ਅਸੀਂ ਉਹਨਾਂ ਨੂੰ ਦੱਸਣਾ ਵੀ ਹੁੰਦਾ। ਕਿ, ਤੁਸੀਂ ਬੀ, ਪੀ ਆਪਣਾ ਮਂਨਟੇਨ ਮਂਨਟੇਨ ਰੱਖੋ ਨੀ ਅੱਗੇ ਤੁਹਾਨੂੰ ਕੱਦੋ ਹੋਏਗੀ?
ਸਹੀ ਗੱਲ ਹਾਂ ਤੇ ਬਿਲਕੁਲ ਸਹੀ ਕਹਿ ਦੀ ਵੀ ਹੈ। ਮੈਨੂੰ ਤੇ ਪਤਾ ਹੀ ਨਹੀਂ ਸੀ। ਮੈਂ ਤੇਰਾ ਮੈਨੂੰ ਕਿਸੇ ਨੇ ਦੱਸਿਆ ਤੇ ਮੈਂ ਕਿਹਾ ਚ, ਅੱਜ ਫੋਨ ਕਰਾਂ ਤੇ ਪੁੱਛਾਂ ਬੀ ਕੀ ਹਿਸਾਬ ਹੈ? ਕਿੰਨੇ ਬੰਦੇ ਨੇ ਮੇਰੇ ਨੋਨ ਵਿੱਚ। ਜਿਹੜੇ ਮਤਲਬ ਤੇਰੇ ਕੋਲ ਘਰ ਲੈਣਗੇ ਥਰੇਪੀ ਵਗੈਰਾ ਬੰਦਾ ਫਿਰ ਆਪਣੇ ਬੰਦਿਆਂ ਕੋਲ ਕਰਾਉਂਦਾ ਨਾ ਜ਼ਰੂਰੀ
ਹਾਂਜੀ ਹਾਂਜੀ ਇਹ ਤਾਂ ਹੈ ਨਹੀਂ ਵੀਰ ਜੀ ਤੁਸੀਂ ਬੜਾ ਚੰਗਾ ਕੀਤਾ ਬਸ ਹੁਣ ਮੇਰਾ ਲਾਸਟ ਈਅਰ ਏ ਉਸ ਤੋਂ ਬਾਅਦ ਆਪਣਾ ਪੇਸ਼ੈਂਟ ਵੇਖਣਾ ਤਾਂ ਅਸੀਂ ਲਾਸਟ ਈਅਰ ਵਿੱਚ ਵੀ ਸਟਾੱਰਟ ਕਰ ਦੇਣੇ ਨੇ ਬਾਕੀ ਸੀਨੀਅਰ ਥੋੜ੍ਹਾ ਗਾਈਡ ਕਰਨਗੇ ਸਾਨੂੰ ਪਰ ਜਦੋਂ ਜਦੋਂ ਤੱਕ ਅਸੀਂ ਪ੍ਰੈਕਟਿਸ ਵਿੱਚ ਆਉਣਾ ਨਾ ਤਾਂ ਅਸੀਂ ਸਾਰਾ ਕੁੱਛ ਆਪੇ ਹੀ ਕਰਨਾ ਬਸ ਇਹ ਹੋਏਗਾ ਇੱਕ ਟੀਚਰ ਆਇਆ ਕਰੇਗੀ ਉਹਨੇ ਆਪਣਾ ਜਿਹੜਾ ਹੋਸਪਿਟਲ ਦੀ ਫਾਈਲ ਹੁੰਦੀ ਹੈ ਨਾ ਉਹ ਸਾਡੀ ਚੈੱਕ ਕਰਨੀ ਹੈ ਤੇ ਉਹਦੇ ਤੇ ਸਟੈਂਪ ਲਾਣਾ ਤੇ ਸਾਡੇ ਕੋਲ ਪੁੱਛਣਾ ਕਿ ਇਹਨੂੰ ਕੀ ਦਿੱਕਤ ਸੀ ਤੇ ਤੁਸੀਂ ਕੀ ਕਰਾਈ ਹੈ
ਅੱਛਾ ਅੱਛਾ ਹਾਂ ਸਹੀ ਕਹਿ ਰਹੇ ਹੋ ਤੁਸੀਂ ਬਿਲਕੁਲ ਸਹੀ ਕਰ
ਹਾਂਜੀ ਫਿਰ ਉਹਨਾਂ ਨੇ ਆਪਣੀ ਡਿਗਰੀ ਵੀ ਦੇਣੀ ਨਾ ਅੱਗੇ ਐ ਨਾ ਹੋਏ ਅਸੀਂ ਉੱਥੇ ਜੋਬ 'ਤੇ ਜਾਈਏ ਅਗਲਾ ਬੰਦਾ ਕੁਸ਼ਚਨ ਕਰੇ ਇਹ ਮੇਰਾ ਤੁਸੀਂ ਟੋਟੱਲ ਖਰਚਾ ਆਪਣਾ ਸਾਰੀ ਡਿਗਰੀ ਦਾ ਲਾ ਲੋ ਵੇਖੋ
ਅੱਛਾ ਅੱਛਾ
ਦੋ ਲੱਖ ਕੁੱਛ ਲਾ ਲੋ ਤੁਸੀਂ ਸਾਰੀ ਡਿਗਰੀ ਦਾ ਚਾਰ ਸਾਲ ਦਾ ਮਿਲਾ ਕੇ
ਅੱਛਾ ਤੇ ਕੋਈ ਜਿਵੇਂ ਹੁਣ ਵਧੀਆ ਸਗ ਤੇ ਵੈਸੇ ਅੱਗੇ ਜਿਵੇਂ ਕੋਲੇਜ ਵਾਲੇ
ਬਾਕੀ ਐ ਤਾਂ ਹੈ ਹੀ ਪਲੇਸਮੈਂਟ ਤਾਂ ਲੱਗੇਗੀ ਆਪਣੀ ਇੱਧਰੋਂ ਵੀ ਲਵਾ ਦੇਣਗੇ ਕੋਲੇ ਜਲੇ ਅੱਗੇ ਬਾਕੀ ਅਗਰ ਤੁਸੀਂ ਆਪਣੇ ਕਨਵੀਨੀਅਂਸ
ਹਾਂਜੀ ਚੱਲ ਫਿਰ ਮੈਂ ਤੈਨੂੰ ਕਰਾਂਗਾ ਫੋਨ ਤੂੰ ਫਿਰ ਮੈਨੂੰ ਦੱਸੀ ਜੇ ਮੈਨੂੰ
ਹਾਂਜੀ ਵੀਰ ਜੀ ਹਾਂਜੀ ਬਾਕੀ ਸਕੋਲਰਸ਼ਿਪ ਵਗੈਰਾ ਦਾ ਵੀ ਹੈ ਉਹ ਤੁਸੀਂ ਪੁੱਛ ਲੈਣਾ ਮੇਰੇ ਕੋਲੋਂ
ਹੈ ਜੀ ਜੇ ਰ ਹੈ